ਹੈਲੋ
ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਠੀਕ ਹੋ ਤੁਸੀਂ
ਹਾਂਜੀ ਹਾਂਜੀ ਠੀਕ ਆ ਤੁਸੀਂ ਸੁਣਾਓ ਜੀ
ਵਧੀਆ ਜੀ ਹੋਰ ਤੁਹਾਡੇ ਬੱਚੇ ਠੀਕ ਨੇ ਦੋਨੋ
ਹਾਂਜੀ ਬਸ ਬੱਚੇ ਵਧੀਆ ਤੁਸੀਂ ਸੁਣਾਓ।
ਵਧੀਆ-ਵਧੀਆ ਬਹੁਤ ਵਧੀਆ ਮੌਸਮ ਕਿਵੇਂ ਦਾ ਉੱਥੇ
ਮੌਸਮ ਤਾਂ ਜੀ ਸਾਡੇ ਤੇ ਬਰਸਾਤ ਆ ਰਈ ਹਲਕੀ-ਹਲਕੀ ਆ ਰਈ ਪਰ ਆ ਰਈ ਹੈ ਬਰਸਾਤ ਥੋੜ੍ਹਾ ਮੌਸਮ ਠੀਕ ਹੋਇਆ ਦਾ ਵਾ।
ਹਾਂਜੀ-ਹਾਂਜੀ ਹਾਂਜੀ ਸਾਡੇ ਵੀ ਬੜੀ ਰਾਤੀ ਬੋਤ ਬਰਸਾਤ ਪਈ ਸੀ।
ਅੱਛਾ ਜੀ।
ਬੋਤ ਬਰਸਾਤ ਪਈ ਸੀ।
ਬਸ ਜੀ ਮੁੰਡਾ ਮੇਰਾ ਸਕੂਲ ਗਿਆ ਕੁੜੀ ਹਜੇ ਮੇਰੀ ਛੋਟੀ ਹੈਗੀ ਜੀ ਆ। ਤੇ ਓ ਬ
ਹੋਰ ਤੰਗ ਕਰਦੇ ਨੇ ਬੱਚੇ
ਬੱਚੇ ਜੀ ਬਥੇਰਾ ਤੰਗ ਕਰਦੇ ਨੇ। ਤੁਹਾਨੂੰ ਪਤਾ ਹੀ ਆ ਫਿਰ ਤੰਗ ਕਰਦੇ ਹੀ ਕਰਦੇ ਨੇ।
ਬਿਲਕੁਲ ਜੀ-ਬਿਲਕੁਲ ਜੀ ਬਿਲਕੁਲ ਬੱਚੇ ਬੋਤ ਤੰਗ ਕਰਦੇ ਨੇ।
ਤੁਹਾਡੇ ਬੱਚੇ ਜੀ।
ਮੇਰੇ ਬੱਚੇ ਜਜੇ ਸਕੂਲ ਗਏ ਦੇ ਨੇ।
ਅੱਛਾ ਜੀ ਅੱਛਾ ਠੀਕ ਮੈਂ ਬਸ ਬੱਚਿਆਂ ਦਾ ਹੁਣੇ ਖਾਣਾ ਖੁਣਾ ਬਣਾ ਕੇ ਆਈ ਦੀ ਆਂ ਫੇਰ ਆਂਣਗੇ ਤੇ ਫੇਰ ਕੱਠੇ ਤੇ ਅਸੀਂ ਬਹਿ ਕੇ
ਹਾਂਜੀ ਹ ਹਾਂਜੀ-ਹਾਂਜੀ ਬੋਤ ਵਧੀਆ
ਹਾਂਜੀ-ਹਾਂਜੀ।
ਹੋਰ ਬੱਚੇ ਤੁਹਾਡੇ ਆਈਸ ਕਰ੍ਰੀਮ ਮੈਂ
ਬੋਤ ਵੀ ਬੋਤ ਜਾਦਾ ਆਈਸ ਕਰ੍ਰੀਮ ਖਾਂਦੀ ਏ।
ਹਾਂਜੀ-ਹਾਂਜੀ ਮੇਰੀ ਤੇ ਕੁੜੀ ਬੋਤ ਆਈਸ ਕਰ੍ਰੀਮ ਖਾਂਦੀ ਆ ਹਜੇ ਰਾਤੀ ਇਹਨਾਂ ਨੇ ਕੋਣ ਲਿਆ ਕੇ ਖਾਧੇ ਨੇ ਇਹਨਾਂ ਨੇ। ਬੋਤ ਜਾਦਾ ਖਾਂ ਜਿ ਮਰਜੀ ਦੇਦੇ ਇਹਨਾਂ ਨੂੰ ਆਈਸ ਕਰ੍ਰੀਮ ਇਹਨਾਂ ਨੇ ਖਾ ਲੈਣੀ ਬਸ
ਹਾਂਜੀ-ਹਾਂਜੀ ਤੁਸੀਂ ਓਨੂੰ ਇੰਨੀ ਆਈਸ ਕਰ੍ਰੀਮ ਨਾ ਦਿਆ ਕਰੋ। ਕਿਉਂਕਿ ਇਹਨਾਂ ਨੇ ਦੇ ਦੰਦ ਵੀ ਖ਼ਰਾਬ ਹੋਣਗੇ ਹਨਾ।
ਹਾਂਜੀ ਇਹ ਤੇ ਹੈ ਹੀ ਆ ਬ ਬੱਚੇ ਦਾ ਪਤਾ ਚੀ ਚੀਜ਼ ਖਾਣੀ-ਖਾਣੀ ਹੀ ਖਾਣੀ‌
ਹਾਂਜੀ ਮੈਂ ਨਾ ਤੁਹਾਨੂੰ ਇੱਕ ਆਈਸ ਕਰ੍ਰੀਮ ਦੱਸ ਦੀ ਤੁਸੀਂ ਨਾ ਬੱਚੇ ਨੂੰ ਆਪਣੇ ਘਰ ਬਣਾ ਕੇ ਮਤਲਬ ਰੱਖ ਲਓ। ਥੋੜ੍ਹੀ-ਥੋੜ੍ਹੀ ਦੇ ਦਿਆ ਕਰੋ ਚਾਹੇ ਰੋਜ਼ ਉਹਦਾ ਕੋਈ ਨੁਕਸਾਨ ਵੀ ਨਈ ਏ।
ਅੱਛਾ ਜੀ ਦੱਸ ਦੋ ਫਿਰ ਕੇੜੀ ਆਈਸਕ੍ਰੀਮ ਐ ਜੀ ਓ।
ਹਾਂਜੀ ਤੁਸੀਂ ਨਾ ਜਿਵੇਂ ਅੱਧਾ ਕੱਪ ਦੁੱਧ ਲੈ ਕੇ ਨਾ ਚਾਹੇ ਤੁਸੀਂ ਥੇਲੀ ਵਾਲਾ ਪੰਨੀ ਵਾਲਾ ਦੁੱਧ ਲੱ ਲੋ ਚਾਹੇ ਤੁਸੀਂ ਗਾਂ ਵਾਲਾ ਦੁੱਧ ਲੱਲੋ ਉਹਨੂੰ ਹਲਕਾ-ਹਲਕਾ ਗਰਮ ਕਰਕੇ ਨਾ ਓ ਤੁਸੀਂ ਕਸਟਰਡ ਪਾਊਡਰ ਹੁੰਦਾ ਨਾ ਸਾਡਾ ਕਸਟਰਡ ਪਾਊਡਰ ਓ ਜੇੜੇ ਮਰਜ਼ ਫਲੇਵਰ ਦਾ ਬੋਤ ਫਲੇਵਰ 'ਚ ਆਂਦਾ ਹੈ ਜੇੜੀ ਕੁੜੀ ਸਾਡਾ ਜਾਦਾ ਫਲੇਵਰ ਖਾਂਦੀ ਏ। ਉਹਨੂੰ ਨਾ ਘੋਲ ਲੋ ਬਈ ਉਹਦੇ 'ਚ ਕੋਈ ਗੰਢ ਨਾ ਰਏ ਬਿਲਕੁਲ ਪਤਲਾ-ਪਤਲਾ ਜਿਹਾ ਬਣ ਜੇ।
ਹਾਂਜੀ-ਹਾਂਜੀ
ਇਹ ਤੁਸੀਂ ਸਿਰਫ ਕੋਲੀ ਕੇ ਦੁੱਧ 'ਚ ਕਰਨਾ ਬਈ ਕੋਲੀ ਦੁੱਧ ਤੇ ਓ 'ਚ ਜਿ 'ਚ ਮਾੜਾ ਕਸਟਰਡ ਪੈ ਜੇ। ਫਿਰ ਹਾਂਜੀ-ਹਾਂਜੀ ਫੇਰ ਤਾਡਾ ਜੋ ਦੜਕ ਬਚਿਆ ਦੁੱਧ ਤੇ ਉਹਨੂੰ ਤੁਸੀਂ ਇੱਕ ਮਤਲਬ ਫਰਾਈ ਪੀਨ ਤੇ ਗਰਮ ਕਰ ਲੋ ਤੇ ਉਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਹੌਲੀ-ਹੌਲੀ ਸਿੰਮ ਤੇ ਰੱਖ ਕੇ ਉਬਾਲਾ ਦੇ ਦੋ। ਫੇਰ ਨਾ ਉਹ ਚ ਤੁਸੀਂ ਅਹ ਖੰ ਹੋ ਗਈ ਖੰਡ ਯਾ ਬੂਰਾ ਹੋ ਗਿਆ ਨਾ ਤੇ ਕਸਟਰਡ ਏਦਾਂ ਜਿਹੜਾ ਤੁਸੀਂ ਘੋਲ ਜਿਹਾ ਬਨਾਇਆ ਉਹਨੂੰ ਤੁਸੀਂ ਪਾ ਦੋ ਹੋਲੀ-ਹੋ ਹੋਲੀ ਹੌਲੀ ਪਾਨਾ ਬਿਲੁ ਕੁਲ ਤੇ ਹੋਲ ਹੋਲੀ-ਹੋਲੀ ਪਾ ਕੇ ਨਾ ਨਾਲ ਤੁਸੀਂ ਉਹਨੂੰ ਕੜਛੀ ਨਾਲ ਹਿਲਾਂਦੇ ੳ ਤਾਂ ਕਿ ਉਹ ਗਾੜਾ ਜਿਆ ਨਾ ਹੋਏ।
ਹਾਂਜੀ-ਹਾਂਜੀ ਠੀਕ ਹੈ।
ਬਿਲਕੁਲ ਤੁਸੀਂ ਮੀਡੀਅਮ ਵਾਲੀ ਆਂਚ ਤੇ ਤੁਸੀਂ ੳਨੁ ਸਾਰੇ ਚੰਨ ਗਾੜਾ ਹੋਨ ਨੀ ਦੇਨਾ ਬਸ ਅੱਛੀ ਤਰ੍ਹਾਂ ਮਿਲਾ ਕੇ ਪਕਾਈ ਜਾਨਾ। ਫੇਰ ਜਦੋਂ ਉਹ ਨਾ ਪੱਕ ਜੇਗਾ ਤੇ ਉਹਨੂੰ ਥੋੜਾ ਕਲਰ ਚੇਂਜ ਹੋਜੇਗਾ। ਤੇ ਫੇਰ ਤੁਸੀਂ ਉਹਨੂੰ ਥੱਲੇ ਗੈਸ ਤੋਂ ਥੱਲੇ ਲਾ ਕੇ ਪੂਰੀ ਚੰਗੀ ਤਰ੍ਹਾਂ ਉਹਨੂੰ ਠੰਡਾ ਹੋਨ ਦੇਨਾ ਤੇ ਜੀ ਤੁਸੀਂ ਜੇਵੇਂ ਕਈ ਬੱਚੇ ਫਰੂਟਸ ਨਹੀਂ ਖਾਂਦੇ ਜਦੋਂ ਠੰਡਾ ਹੋਜੇ ਤੁਸੀਂ ਉਦ ਚ ਫਰੂਟਸ ਪਾ ਦੋ ਐਪਲ ਪਾ ਦੋ ਹਨਾ ਤੁਸੀਂ ਗ੍ਰੇਪਸ ਕੱਟ ਕੇ ਪਾ ਦੋ ਚਾਹੇ ਬਨਾਨਾ ਤਾਂ ਚਲੋ ਖ਼ਰਾਬ ਵੀ ਹੋ ਜਾਂਦਾ। ਤੁਸੀਂ ਮੈਂਗੋ ਵੀ ਕੱਟ ਕੱਟ ਸਕਦੇ ਓ ਕਿ ਬੱਚਿਆਂ ਨੂੰ ਜਿਹੜਾ ਇੱਕ ਤੇ ਦੁੱਧ ਵੀ ਮਿਲੇਗਾ ਇੱਕ ਫਰੂਟ ਆਈਸ ਕਰ੍ਰੀਮ ਉਹਨਾ ਵਾਸਤੇ ਬਨ ਜੇਗੀ।
ਹਾਂਜੀ-ਹਾਂਜੀ ਠੀਕ।
ਤੇ ਥੋੜੀ ਫਰੈਸ਼ ਕ੍ਰੀਮ ਪਾ ਲੋੋ ਜੇ ਤੁਹਾਡੇ ਕੋਲ ਫਰੈਸ਼ ਕਰੀਮ ਨੀ ਹੈ ਤੁਸੀਂ ਮਲਾਈ ਵੀ ਪਾ ਸਕਦੇ ਓ। ਉਹਨਾਂ ਨੂੰ ਅ ਚੰਗੀ ਤਰ੍ਹਾਂ ਤੁਸੀਂ ਫੈਟ ਲਓ ਬਈ ਅਪਨੇ ਹੱਥ ਨੂੰ ਇੱਕ ਚ ਡੂੰਘੇ ਚ ਜਿਹੜਾ ਚਮਚ ਪਾਓਗੇ ਨਾ ਫੈਟਨਾ ਇੱਕ ਹੀ ਸਾਈਡ ਚ ਫੈਟਨਾ। ਉਹਨੂੰ ਤੁਸੀਂ ਚੰਗੀ ਤਰ੍ਹਾਂ ਬਿਲਕੁਲ ਫੈਟ ਤਲੋ ਉਹ ਥੋੜਾ ਫਲੱਫੀ ਫਲਫੀ ਜੇਆ ਹੋ ਜਾਏਗਾ ਉਹ ਓਦਾ ਪੇਸਟ ਥੋੜਾ। ਹਲਕਾ ਹਲਕਾ ਹੋ ਜਏਗਾ ਜੇਵੇਂ ਸਾਡੇ ਭਲਿਆਂ ਦਾ ਹੋ ਜਾਂਦਾ ਨਾ ਫੈਂਨਟਨ ਨਾਲ।
ਹਾਂਜੀ ਹਾਂਜੀ।
ਉਵੇ ਹੀ ਸਾਡੀ ਹੋਜੇਗਾ। ਤੇ ਫੇਰ ਤੁਸੀਂ ਉਹਨੂੰ ਜਦੋਂ ਪੂਰਾ ਪਤਲਾ ਹਲਕਾ ਹਲਕਾ ਹੋਜੇ ਤੁਸੀਂ ਇੱਕ ਮਾੜੀ ਕੋਲੀ ਚ ਪਾਣੀ ਲੈ ਕੇ ਉਹਦੇ ਚ ਮਾੜੀ ਜੀ ਬੂੰਦ ਪਾ ਕੇ ਪਾਓ ਤੇ ਵੇਖੋ ਅਗਰ ਉੱਪਰ ਜ ਤੈਰ ਤੈ ਜਾ ਤੈਰਦੀ ਹੈ ਨਾ ਬੂੰਦ ਤੇ ਸਮਝੋ ਸਾਡੀ ਜਿਹੜੀ ਆਈਸਕ੍ਰੀਮ ਦਾ ਇਹ ਘੋਲ ਜਿਹਾ ਤਿਆਰ ਹੋ ਗਿਆ।
ਹਾਂਜੀ ਹਾਂਜੀ ਠੀਕ ਹੈ।
ਫੇਰ ਤੁਸੀਂ ਉਹਦੇ ਇੱਕ ਡੱਬੇ ਚ ਓਨੂੰ ਪਾ ਕੇ ਪਲਾਸਟਿਕ ਦੇ ਡੱਬੇ ਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਡੱਬੇ ਨੂੰ ਬੰਦ ਕਰ ਲਓ ਕਿ ਉਹ ਚ ਜੇੜੀ ਏਹ ਹਵਾ ਨਾ ਜਾਏ।
ਹਾਂਜੀ ਹਾਂਜੀ ਠੀਕ।
ਹਾਂਜੀ। ਜੇ ਤੁਸੀਂ ਉਹਦੇ ਉੱਤੇ ਉੱਪਰ ਵੀ ਫਰੂਟਸ ਲਗਾਨੇ ਨੇ ਹਲਕੇ ਹਲਕੇ ਤੁਸੀਂ ਫਰੂਟਸ ਲਗਾ ਸਕਦੇ ਹੋ। ਤੇ ਫੇਰ ਉਹਨੂੰ ਪੰਜ ਛੇ ਘੰਟੇ ਯਾ ਰਾਤੀ ਤੁਸੀਂ ਫਰਿੱਜ ਚ ਰੱਖਦੋ।
ਹਾਂਜੀ ਹਾਂਜੀ ਠੀਕ।
ਹਾਂਜੀ ਐਵੇਂ ਪਤਾ ਕੀ ਤੁਹਾਡੇ ਬੱਚਿਆਂ ਨੂੰ ਫਰੂਟਸ ਤੇ ਪ੍ਰੋਟੀਨ ਵਗੈਰਾ ਵੀ ਮਿਲਨਗੇ। ਜਿਹੜੀ ਬਜ਼ਾਰ ਦੀ ਆਈਸਕ੍ਰੀਮ ਹੁੰਦੀ ਹੈ ਜੀ ਉਹਦੇ ਤੇ ਜ਼ਿਆਦਾ ਬਰਫ਼ ਹੀ ਹੁੰਦੀ ਏ।
ਹਾਂਜੀ-ਹਾਂਜੀ ਏ ਤੇ ਹਾਏ ਓ ਤੇ ਬਰਫ਼ ਨੀਕੀ ਬਰਫ਼ ਹੁੰਦੀ ਏ। ਜੀ, ਓਦਾ ਕੋਈ ਟੇਸਟ ਵੀ ਨੀ ਹੂੰਦਾ ਪਰ ਬੱਚੇ ਕੀ ਕਰੀਏ ਮੰਨਦੇ ਨੀ ਆ ਓਨਾਂ ਨੇ ਤੇ ਖਾਣੀ ਈ ਖਾਣੀ ਐ।
ਤੇ ਜਦੋਂ ਤੁਸੀਂ ਆਪਨੇ, ਬੱਚੇਆਂ ਨੂੰ ਐ ਖਵਾਓਗੇ ਨਾ ਤੇ ਓ ਛਾੱਡ ਦਨਗੇ।
ਹਾਂਜੀ-ਹਾਂਜੀ ਚਲੋ, ਹਾਂਜੀ ਸੇਹਤ ਵਾਸਤੇ ਵੀ ਸਈ ਹੋਏਗੀ ਫੈਦੇਮੰਦ ਹੁੰਦੀ ਹਨਾ
ਹਾਂਜੀ-ਹਾਂਜੀ ਮੈਂ ਤੇ ਅਪਨੇ, ਮੇਰੇ ਬੱਚੇ ਏਨੇ ਵੱਡੇ ਹੋ ਗੇ ਨੇ ਓ ਹਜੇ ਵੀ ਕੇਂਦੇ ਨੇ ਕਿ ਮੰਮਾ ਸਾਨੂੰ ਐਸ ਕ੍ਰੀਮ ਬਨਾ ਕੇ ਦੇ ਦੋ ਅਸੀਂ ਆਈਸ ਕ੍ਰੀਮ ਖਾਣੀ ਏ। ਬਾਜਾਰ ਵਾਲੀ ਓਨਾ ਨੂੰ ਪਸ ਪਸੰਦ ਈ ਨੀ ਆਂਦੀ ਕੇਓਕੀ ਜੇੜੀ ਸਾਡੇ ਘਾਰ ਦੀ ਏ ਓ ਤੇ ਸਬ ਕੁਛ ਅਸਲੀ ਏ ਦੋਦ ਫ੍ਰੂਟ, ਅਸੀਂ ਕੋਈ ਖਰਾਬ ਸੜੇ-ਗੱਲ ਫ੍ਰੂਟ ਵੀ ਪਾਵਾਂਗੇ ਸਾਫ-ਸਾਫ ਪਾਵਾਂਗੇ ਹਣਾ, ਤੇ ਹਾਂਜੀ-ਹਾਂਜੀ। ਤੇ ਐਵੇਂ ਬੱਚੇਆਂ ਨੂੰ, ਸਾਡੀ ਸੇ ਬੱਚੇਆਂ ਦੀ ਸੇਤ ਵੀ ਠੀਕ ਰੇਂਦੀ ਏ।
ਹਾਂਜੀ-ਹਾਂਜੀ ਐ ਤੇ ਹੈ ਈ ਐ ਜੀ, ਮੈਂ ਵੀ ਜੀ ਐਦਾਂ ਈ, ਬਣਾ ਕੇ ਦੇਆ ਕਰਾਂਗੀ ਤਾਂ ਕਿ ਐਨਾਂ ਦੀ ਸ੍ਹੇਤ ਵੀ ਠੀਕ ਰਏ ਤੇ ਖਾਣ ਨਾਲ ਕੋਈ ਦਿੱਕਤ ਵੀ ਨਾ ਹੋਵੇ ਐਨਾਂ ਨੂੰ।
ਹਾਂਜੀ, ਬਿਲਕੁਲ ਜੀ ਬਿਲਕੁਲ। ਹਨਾ ਥੋੜਾ-ਥੋੜਾ ਬੱਚਾ ਓਨਾਂ ਦਾ ਦੰਦ ਵੀ ਏਦੇ ਖ਼ਰਾਬ ਨੀ ਹੋਣਗੇ।
ਹਾਂਜੀ-ਹਾਂਜੀ ਜੀ ਮੇਰੇ ਮੁੰਡੇ ਤੇ ਪੇਲੇ ਦੰਦਾਂ ਨੂੰ ਕੀੜਾ ਲੱਗਾ ਓਦੇ ਦੰਦ ਬੋਤ
ਤਾਹਨੁ ਮੈਂ ਕਿਸੇ ਦਿਨ ਨਾ ਤੁਆਨੂੰ ਮੈਂ ਦੱਸਦੀ ਰਵਾਂਗੀ ਰੈਸ ਵੇਖਦੀ ਆਂ ਕੀ ਤੂ ਨ੍ਹਾਨੀ ਨੀ ਆ। ਤੇ ਮੈਂ, ਥੋੜਾ ਵੇਖਾਂਗੀ ਮੈਂ ਵੇਖੀ ਸੀ। ਕੀ ਬੱਚੇਆਂ ਨੂੰ, ਜਾਵੇਂ ਅਸੀਂ ਘਾਰ ਦੀ ਬਨੀ ਚੋਕਲੇਟ ਕੈਵੇਂ ਬਨਾ ਕੇ ਦੇ ਸਕਦੇ ਆਂ? ਅਸੀਂ ਜਿੰਨਾ ਕੁ ਬੱਚੇਆਂ ਨੂੰ, ਘਾਰ ਦਾ ਈ ਦਵਾਂਗੇ ਨਾ ਤੇ ਬੱਚੇ, ਓਨੇ ਹੀ ਸਾਡੇ ਸਵਸਥ ਵੀ ਰੈਨਗੇ।
ਏ ਤੇ ਹੈਈ ਏ ਘਾਰ ਤੇ ਬਨਾ ਮੈਂ ਤੇ ਐਈ ਓ ਫ੍ਰੂਟ ਚਾਟ ਵੀ ਬਣਾ ਕੇ ਏਨਾਂ ਨੂੰ ਦੇਂਦੀ ਰੈਨੀ ਆਂ।
ਹਾਂਜੀ-ਹਾਂਜੀ।
ਹੂੰ, ਏ ਥੋੜਾ ਆਈਸ ਕ੍ਰੀਮ ਦਾਵਾ ਓ ਮੈਨ ਆਂਦੀ ਨੀ ਸੀ ਬਣਾਣੀ ਹੁਣ ਮੈਨੂੰ ਪਤਾ ਲਾੱਗ ਗੇਆ ਨਾ ਹੁਣ ਮੈਂ ਜਿੱਦਾਂ ਤੁਸੀਂ ਮੈਨੂੰ ਕੇਆ ਨਾ ਮੈਂ ਓਨਾਂ ਈ ਬਣਾਏਆ ਕਰਾਂਗੀ।
ਹਾਂਜੀ, ਬਿਲਕੁਲ ਜੀ ਬਿਲਕੁਲ।
ਵਗੈਰਾ ਵੀ ਮੈਂ ਐਨਾਂ ਨੂੰ ਘਰੇ ਬਣਾ ਕੇ ਦਿੰਨੀ ਬਜਾਰ ਦਾ ਨੀ, ਮੈਂ ਪੇਆਂਦੀ ਹੈਗੀ ਆ ਕੇਓਕਿ ਤਾਨੂੰ ਮਿਲਾਵਟ ਹੁੰਦੀ ਆ
ਓ ਨਾ ਮੈਂ ਕਈ ਵਾਰ ਦੇਖੇਆ ਐ ਸਾਡੇ ਬਜਾਰ ਚ ਜੂਸ ਦੀ ਦਕਾਨ ਨੇ ਮੈਂ ਲੰਘਦੀ ਆ ਮਤਲਬ ਓਨਾਂ ਦਾ ਜੂਸ ਵਾਲਾ ਕੋਈ ਗਾਕ ਹੋਏ ਯਾ ਨਾ ਹੋਏ, ਓਨਾਂ ਜੂ ਓਨਾਂ ਦੇ ਜੂ ਸੀ ਘਰੇ ਈ ਹੁੰਦੀ ਏ। ਬੱਸ ਜਦੋਂ ਗਾਕ ਆਏਆ, 'ਤੇ ਕੱਟ ਕੇ ਦੇ ਤਾ
ਹਾਂਜੀ-ਹਾਂਜੀ ਏ ਤੇ ਹੈ ਈ ਏ ਏਦਾਂ ਇੱਕ ਵਾਰੀ ਬਣਾ ਕੇ ਰੱਖ ਲੈਂਦੇ ਨੇ ਜੇੜਾ ਆਏਆ ਓਨੂੰ ਈ ਪੇਆ ਦਿੰਦੇ ਨੇ ਓ, ਤੇ ਆਪਣਾ ਸਾਨੂੰ ਕੀ ਪਤਾ ਲੱਗ ਤਾਜਾ ਆ ਕੇ ਨੀਂ ਤਾਜਾ ਹੈਗਾ
ਹਾਂਜੀ-ਹਾਂਜੀ, ਬਿਲਕੁਲ ਸਈ ਗੱਲ ਏ ਮੈਂ ਤੇ ਅਸੀਂ ਕੋਈ ਵੀ ਸ਼ੇਕ ਅਸੀਂ ਬਾਰੋਂ ਨੀ ਪੀਂਦੇ, ਕੋਈ ਅਸੀਂ ਐਸ ਕ੍ਰੀਮ ਬਾਰੋਂ ਨੀਂ ਖਾਂਦੇ ਹਨਾ
ਘਰੇ ਬਣਾ ਲੈਂਨੇ ਆ ਜੀ
ਹਾਂਜੀ ਐਵੇਂ ਐਵੇਂ ਕਰਨਾ ਚਾਹੀਦਾ ਹਾਂਜੀ, ਹਾਂਜੀ ਆਨਾ ਫਿਰ ਤੁਸੀਂ ਘਰ ਕਦੀ ਤੁਸੀ ਸਾਡੇ
ਹਾਂਜੀ, ਹਾਂਜੀ ਖਾਵਾਂਗੀ ਨਾਲੇ ਮੈਂ ਤਾਡੇ ਹੱਥ ਦੀ ਆਈਸ ਕਰੀਮ ਤੇ ਜਾਵਾਂਗੀ ਤੇ ਉਸ ਤੋਂ ਬਾਦ ਫੇਰ ਮੈਂ ਬੱਚ ਬੱਚਿਆਂ ਨੂੰ ਘਰੇ ਬਣਾ ਕੇ ਦੇਵਾਂਗੇ ਤੇ ਆਪਾਂ ਮੇ ਕੱਲ ਜਗ੍ਹਾ ਵੀ ਹਾਂ ਟੇਸਟੀ ਹੈਗੀ ਦੀ ਆ
ਹਾਂਜੀ, ਹਾਂਜੀ ਤੁਸੀਂ ਫੇਰ ਕੀ ਬਣਾਇਆ ਸੀ
ਹਾਂਜੀ
ਮੈਂ ਕਿਆ ਅੱਜ ਕੀ ਬਣਾਇਆ ਸੀ
ਅੱਜ ਤੇ ਜੀ ਅਸੀਂ ਤੋਰੀ ਬਣਾਈ ਆ ਜੀ ਤੋਰੀ ਨਾਲ ਦਹੀਂ ਹੈਗੀ ਦੀ ਆ ਤੇ ਲੱਸੀ ਵੀ ਹੈਗੀ ਅਗਰ ਬੱਚੇ ਲੱਸੀ ਪੀਣਗੇ ਤੇ ਲੱਸੀ ਪੀ ਲੈਣਗੇ ਤੇ ਦਹੀਂ ਖਾ ਲੈਣਗੇ
ਲੱਸੀ ਤੁਸੀਂ ਬਜ਼ਾਰ ਬਜ਼ਾਰ ਦੀ ਯਾ ਘਰ ਦੀ ਸੀ
ਨਈ ਜੀ ਦੇਖੋ ਅਸੀਂ ਮੈਂ ਤੇ ਵੈਸੇ ਤਾਂ ਮੈਂ ਪਿੰਡ ਦੀ ਆ ਪਰ ਮੈਂ ਸ਼ਹਿਰ ਵਿਆਹੀ ਹੋਈ ਦੀ ਆ ਤੇ ਤੁਹਾਨੂੰ ਪਤਾ ਸ਼ਹਿਰ ਚ ਕਿੱਥੇ ਲੱਸੀ ਮਿਲਦੀ ਘਰੋਂ
ਹਾਂਜੀ, ਹਾਂਜੀ
ਤੇ ਬਾਜ਼ਾਰੋਂ ਈ ਲੈਣੀ ਪੈਂਦੀ ਆ ਜੀ ਫੇਰ ਜਿਸ ਤਰ੍ਹਾਂ ਦੀ ਮਿਲਦੀ ਬਜ਼ਾਰੋਂ ਉਸ ਜ ਤਰ੍ਹਾਂ ਦੀ ਅਸੀਂ ਖਾਦੇ ਜੋ ਮਿਲਦਾ ਜਿੱਦਾਂ ਦਾ ਵੀ
ਹੁਣ ਇੱਕ ਤੇ ਲਾਲ ਲੱਸੀ ਮਿਲਦੀ ਏ ਨਾ ਪਿੰਡ ਚੋ ਉਹ ਕਿਵੇਂ ਬਣਦੀ ਏ
ਉਹ ਤੇ ਜੀ ਕੀ ਕਹਿੰਦੇ ਆ ਆਪਣਾ ਦੁੱਧ ਕਾੜ ਕੇ ਅਤੇ ਫੇਰ ਦਹੀਂ ਜਮਾ ਕੇ ਫਿਰ ਹੀ ਬਣਦੀ ਆ ਜੀ ਉਹਦੀ ਲੱਸੀ
ਅੱਛਾ ਅੱਛਾ ਕੋਈ ਨੀ ਮੈਂ ਕਿਸੇ ਦਿਨ ਤੁਹਾਡੇ ਕੋਲ ਪੂਰੀ ਚੰਗੀ ਤਰ੍ਹਾਂ ਚੰਗੇ ਤੁਸੀਂ ਮੈਨੂੰ ਦੱਸਣਾ ਮੈਂ ਵੀ ਫੇਰ ਲਾਲ ਲਸੀ ਦੀ ਨਾ ਬਣਾ ਕੇ ਵੇਖਾਂਗੀ
ਹਾਂਜੀ, ਹਾਂਜੀ ਮੈਂ ਤਾਨੂੰ ਦੱਸਾਂਗੀ ਕਿਸ ਤਰ੍ਹਾਂ ਬਣਦੀ ਆ
ਹਾਂਜੀ, ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਆਵਾਂਗੀ ਮੈਂ ਤਾਡੇ ਘਰ ਵੀ ਆਵਾਂਗੀ
ਹਾਂਜੀ ਕੋਈ ਗੱਲ ਨੀ ਜ਼ਰੂਰ ਆਣਾ ਆਪਣੇ ਬੱਚੇ ਵੀ ਲੈ ਕੇ ਆਣਾ
ਹਾਂਜੀ, ਹਾਂਜੀ ਹਾਂਜੀ ਕੋਈ ਨੀ ਮੈਨੂੰ ਮੈਂ ਨਾ ਹਾਂਜੀ, ਹਾਂਜੀ ਮੈਂ ਨਾ ਤਾਂ ਮੈਨੂੰ ਬੋਹਤ ਵਧੀਆ ਲੱਗਦਾ ਤਾਡੇ ਤਾਂ ਗੱਲ ਕਰਨਾ ਇਸ ਕਰਕੇ ਮੈਂ ਥੋੜ੍ਹਾ ਤਾਨੂੰ ਫੋਨ ਕਰ ਲੈਨੀ ਆ
ਹਾਂਜੀ ਚਲੋ ਠੀਕ ਏ ਤੁਸੀਂ ਮੈਨੂੰ ਫੋਨ ਕਰ ਲਿਆ ਕਿਉਂਕਿ ਮੈਂ ਵੀ ਉਸ ਟਾਈਮ ਫਰੀ ਹੈਗੀ ਸੀ ਤੇ ਵਧੀਆ ਗੱਲ ਏ ਤੁਸੀਂ ਮੈਨੂੰ ਕੋਲ ਕਰ ਲਈ ਏ ਕਰਦੇ ਰਿਆ ਕਰੋਂ ਕੋਲ ਕੋਈ ਗੱਲ ਨੀ
ਜੀ ਹਾਂਜੀ ਮੈਨੂੰ ਬੜਾ ਹੀ ਚੰਗਾ ਲੱਗਦਾ ਤਾਡੇ ਨਾਲ ਨਾ ਗੱਲ ਕਰਨਾ ਬਹੁਤ ਅੱਛਾ ਲੱਗਦਾ।
ਹਾਂਜੀ ਹਾਂਜੀ ਮੈਨੂੰ ਵੀ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਜੀ।
ਹਾਂਜੀ ਠੀਕ ਏ ਹਾਂਜੀ ਪਹਿਲਾਂ ਮੈਂ ਕਰਾਂਗੀ ਤੁਹਾਨੂੰ। ਫੋਨ ਹਾਂਜੀ ਸਤਿ ਸ੍ਰੀ ਅਕਾਲ ਜੀ।